ਹ
ਹਾਂਜੀ, ਤੁਸੀਂ ਠੀਕ ਓ?
ਹਾਂਜੀ, ਠੀਕ ਵਧੀਆ, ਚੜਦੀ ਕਲਾ ਪਰਿਵਾਰ ਚੜ੍ਹਦੀ ਕਲਾ ਤੁਸੀਂ ਫੇਰ ਮੈਸੇਜ ਕਰਤਾ ਵਾ।
ਅਰੇ ਨਈ, ਮੈਨੂੰ ਤੁਸੀਂ ਕੋਲ ਨੀ ਹੋ ਰਹੀ ਸੀ ਨਾ ਐਸ ਕਰਕੇ ਮੈਂ ਮੈਸੇਜ ਕੀਤਾ। ਔਰ ਨਾਲੇ ਵਰਕ, ਮੈਂ ਡਿਲੀਟ ਕਰ ਦੂੰਗੀ ਹਾਲੇ।
ਹਾਂ, ਉਹ ਤਾਂ ਕੋਈ ਗੱਲ ਨੀ ਆ, ਬਟ ਉਹ ਵਿੱਚ ਮੈਂ ਦੀਦੀ ਨੂੰ ਲਾਇਆ ਸੀ ਘਰੇ ਫੋਨ। ਉਹ ਕਹਿੰਦੇ, ਸਾਡੇ ਲਈ ਪਾਸਤਾ ਲੈ ਕੇ ਆ।
ਓਕੇ, ਓਕੇ। ਹਾਂਜੀ। ਮਤਲਬ ਐਹੀ ਯਾਰ, ਤੁਸੀਂ ਬਾਹਰ ਦਾ? ਮਤਲਬ ਤੁਹਾਨੂੰ ਬਾਹਰ ਦਾ ਖਾਣਾ ਅੱਛਾ ਲੱਗਦੈ?
ਬਾਹਰ ਦਾ ਖਾਣਾ, ਹਾਂ ਅੱਛਾ ਤਾਂ ਲੱਗਦਾ ਵਾ। ਕੀ, ਪਾਸਤਾ ਬਣਾਇਆ ਸੀਗਾ ਔਫਿਸ 'ਚ ਤਾਂ ਮੈਂ।
ਓਕੇ, ਓਕੇ। 'ਤੇ ਮਤਲਬ ਉਹੀ ਹੈ ਨਾ ਕਿ ਮੈਨੂੰ ਤਾਂ ਬਾਹਰ ਦਾ ਬਹੁਤ ਜ਼ਿਆਦਾ ਪਸੰਦ ਆ, ਮਤਲਬ। ਘਰ ਦਾ ਤਾਂ ਮੈਨੂੰ ਨਹੀਂ ਵਧੀਆ ਲੱਗਦਾ।
ਹੂੰ। ਅੱਛਾ -।
ਹਾਂਜੀ, ਮਤਲਬ ਐਸਾ ਨੀ ਕਿ ਬਿਲਕੁਲ ਹੀ ਵਧੀਆ ਨੀ ਲੱਗਦਾ, ਪਰ ਕੁਝ ਚੀਜ਼ਾਂ ਨੀ। ਚੰਗੀਆ ਲੱਗਦੀ ਐ ਚੀਜ਼, ਏ। ਹੁਣ ਜਿਵੇਂ ਗਰਮੀਆਂ ਨੇ, ਤਾਂ ਪਾਪਾ ਡੇਲੀ ਕੁੱਝ ਨਾ ਕੁੱਝ ਲੋਕੀ, ਤਰੋਈ ਐਹੀ ਲੈ ਆਂਦੇ ਨੇ। ਤਾਂ ਮੈਨੂੰ ਐਹ ਸਭ ਵਧੀਆ ਨੀ ਲੱਗਦਾ ਬਿਲਕੁਲ ਵੀ।
ਅੱਛਾ, ਚਲੋ। ਵਧੀਆ ਵਾ। ਹੋਰ ਪਾਪਾ ਕੀ ਕਰਦੇ ਆ?
ਪਾਪਾ ਦਾ ਬਿਜਨਸ ਹੈ, ਸਪੇਅਰ ਪਾਰਟਸ। 'ਦਾ ਸਪੇਅਰ ਪਾਰਟਸ ਦਾ'।
ਏਅਰਪਾਟਸ ਦਾ?
ਸਪੇਅਰ ਪਾਰਟਸ ਦਾ ਜੀ, ਟੂ - ਵੀਲਰਸ 'ਤੇ। ਨੀ -ਨੀ, ਟੂ - ਵੀਲਰਸ ਦੇ ਸਪੇਅਰ ਪਾਰਟਸ ਦਾ।
ਅੱਛਾ, ਅੱਛਾ, ਅੱਛਾ, ਅ ਮਤਲਬ ਬਈ ਜੀ, ਐਸ, ਟੀ ਨੰਬਰ ਲਿੱਤਾ ਵਾ।
ਹਾਂਜੀ, ਜੀ, ਐੱਸ, ਟੀ, ਨੰਬਰ ਹੈਗਾ ਏ।
ਫਿਰ ਤਾਂ ਵਧੀਆ ਹਨਾ, ਹਾਈ - ਫਾਈ ਕੰਮ ਆ।
ਨਹੀਂ, ਹਾਈ - ਫਾਈ ਕੰਮ ਤਾਂ ਨਹੀਂ ਆ। ਕੋਵਿਡ ਤੋਂ ਬਾਅਦ ਤਾਂ ਬਹੁਤ ਖ਼ਰਾਬ ਨੇ ਹਾਲਤ। ਨਾਲੇ ਉਹਨਾਂ ਦੀ ਦੁਕਾਨ ਜਿਹੜੀ ਆ, ਉਹ ਰੈਂਟ 'ਚ ਆ। ਤੇ ਘਰੋਂ ਕਾਫੀ ਦੂਰ ਆ ਨਾ, ਤੇ ਮਤਲਬ ਬਹੁਤ ਜ਼ਿਆਦਾ ਉਹ ਪੈ ਜਾਂਦਾ। ਨਾਲੇ ਸਾਡੇ ਪਾਪਾ ਤਾਂ ਸੰਡੇ ਵੀ ਛੁੱਟੀ ਨਹੀਂ ਲੈਂਦੇ, ਮਤਲਬ ਡੇਲੀ ਉਹਨਾਂ ਨੂੰ ਜਾਣਾ ਹੁੰਦਾ ਕਿਉਂਕਿ ਉਹੀ ਹੁੰਦਾ ਨਾ ਕਿ ਥੋੜ੍ਹਾ ਬਹੁਤ ਘਰ 'ਚ ਹਲੇ ਸਹੀ ਨੀ ਚੱਲ ਰਿਹਾ। ਮੰਮਾ ਦੀ ਤਬੀਅਤ ਥੋੜ੍ਹੀ ਖ਼ਰਾਬ ਰਹਿੰਦੀ ਐ। 'ਤੇ ਉਹੀ ਆ ਕੇ ਡਾਕਟਰ ਦੇ ਪਰਚਿਆਂ 'ਚ ਹੀ ਸਾਰਾ ਮੁੱਕ ਜਾਂਦਾ ਪੈਸਾ।
ਅੱਛਾ, ਮੰਮਾ ਨੂੰ ਕਿ ਹੋਇਆ?
ਅਹ, ਉਹਨਾਂ ਨੂੰ ਮਤਲਬ ਥੋੜ੍ਹਾ ਜਿਹਾ 'ਤੇ ਡਿਪਰੈਸ਼ਨ ਦੀ ਦਿੱਕਤ ਆ।
ਔਹ ਯਾਰ, ਡਿਪਰੈਸ਼ਨ ਤਾਂ ਨਾ ਅੱਜ -ਕੱਲ੍ਹ ਬਹੁਤ ਜਿਆਦਾ ਚੱਲ ਗਿਆ, ਸਹੀ ਦੱਸਾਂ ਤਾਂ।
ਹਾਂਜੀ, ਉਹਨਾਂ ਦਾ ਥੋੜ੍ਹਾ, ਉਹਨਾਂ ਦੀ ਮਦਰ- ਇਨ -ਲੋਅ ਕਰਕੇ ਥੋੜ੍ਹਾ ਜਿਹਾ ਖਰਾਬ ਹੋਇਆ -ਹੋਇਆ। ਇਸੇ ਕਰਕੇ ਹਾਂਜੀ ਉਹੀ ਮਤਲਬ ਤਦਾ ਹੀ ਉਹਨਾ ਨੂੰ ਇਸ ਚੀਜ਼ ਦੀ ਪ੍ਰੋਬਲਮ ਹੈਗੀ ਆ ਤੇ ਹੁਣ ਉਹੀ ਕਿ ਥੋੜ੍ਹੀ ਏਜ ਹ ਰੀ ਚ' ਹੋ ਰਈ ਆ ਉਹਨਾਂ ਦੀ ਤਾਂ ਉਹੀ ਚੀਜ਼ਾਂ ਥੋੜ੍ਹੀ ਵੱਧ ਰਈਆਂ ਨੇ ਤਾਂ ਉਹੀ
ਡਿਪਰੈਸ਼ਨ ਤਾਂ ਕੀ ਆ ਡਿਪਰੈਸ਼ਨ ਤਾਂ ਮਤਲਬ ਵੀ ਬੋਤ ਹੋ ਗਿਆ ਹੁਣ ਨਾ ਮਤਲਬ ਮੇਰੇ ਮਾਮੇ ਮਾ ਹੈਗੇ ਆ।
ਤੇ ਉਹਨਾਂ ਮਤਬ ਏ ਉਹਨਾਂ ਦਾ ਟਰੈਕ ਗਲਤ ਹੋ ਗਿਆ ਸੀਗਾ।
ਓਕੇ-ਓਕੇ
ਟਰੈਕ ਗਲਤ ਹੋਣ ਦੇ ਨਾਲ ਮਤਲਬ ਉਹਨਾਂ ਨੇ ਕੀ ਕੀਤਾ ਸੱਟਾ ਲਾਉਣਾ ਸ਼ੁਰੂ ਕਰ ਹ ਠੀਕ ਹੈ ਤੇ ਏ। ਟਾਈਮ ਉਹਨਾਂ ਦੇ ਸਿਰ ਤੇ ਪੰਜ ਛੇ ਲੱਖ ਦਾ ਕਰਜ਼ਾ ਵਾ ਓ ਵੀ ਡਿਪ੍ਰੈਸ਼ਨ ਦਾ ਵਿਸ਼ਾਰ ਆ।
ਉਹੀ ਹੈ ਨਾ ਮਤਲਬ ਤਾਂਹੀ ਕਿਰਤ ਕਮਾਈ ਦੀ ਕਮਾਈ ਕਰਨ ਨੂੰ ਕਿਆ ਜਾਂਦਾ ਹੈ ਕਿਰਤ ਵਾਲੀ ਕਮਾਈ ਕਰੋ ਗਲਤ ਜਗ੍ਹਾ ਨਾ ਜਾਓ।
ਬਿਲਕੁਲ-ਬਿਲਕੁਲ
ਹਾਂਜੀ ਮਤਲਬ ਉਹੀ ਆ ਕਿ ਪੈਸੇ ਕਮਾਣ ਦੇ ਤਰੀਕੇ ਤਾਂ ਬੋਤ ਆ ਲਾਈਕ ਨਾਲੇ ਲੋਕ ਸੋਚਦੇ ਆ। ਕਿ ਆਸਾਨ ਤਰੀਕੇ ਨਾਲ ਕਮਾ ਲਈਏ ਲੇਕਿਨ ਆਸਾਨ ਤਰੀਕੇ ਨਾਲ ਫਿਰ ਖੁਸ਼ੀ ਵੀ ਨੀ ਮਿਲਦੀ ਜੇੜੀ ਜਿੰਨੀ ਹਾਰਡ ਵਰਕ ਕਰ ਕਮਾਨ ਤੇ ਮਿਲਦੀ ਐ।
ਆਹੋ ਬਿਲਕੁਲ ਮਤਲਬ ਦਸਾਂ ਨੋਆਂ ਦੀ ਕਿਰਤ ਕਮਾਈ ਕਰਨੀ ਆ ਨਾ ਗੁਰੂ ਸਾਹਿਬ ਨੇ ਤਾਂ ਆਪਾਂ ਨੂੰ ਇਹ ਸਿਖਾਇਆ ਵਾ
ਹਾਂਜੀ
ਬਾਕੀ ਜੇੜੀ ਦੋ ਨੰਬਰ ਦੀ ਕਮਾਈ ਹੈ ਬੋਤਾ ਚਿਰ ਨੀ ਟੇਕਦੀ ਹੁੰਦੀ।
ਹਾਂ ਇਹ ਤਾਂ ਸਈ ਗੱਲ ਹੈ।
ਇੱਕ ਨਾ ਇੱਕ ਦਿਨ ਪਰਦਾ ਪਾਛ ਹੋਈ ਜਾਂਦਾ ਵਾ
ਹਾਂ ਹਾਂਜੀ ਤਾਂ ਤੁਸੀਂ ਹੋਰ ਦੱਸੋ ਮਤਲਬ ਤੁਸੀਂ ਹੋਰ ਕੀ ਪਸੰਦ ਕਰਦੇ ਹੋ ਜਿਵੇਂ ਹੋਬੀਸ ਸਕਲਸ ਵਗੈਰਾ
ਹੋਬਿਸ ਤਾਂ ਮੇਰੀਆਂ ਤਾਂ ਹੁਣ ਜੋਬ ਤੋਂ ਬਾਦ ਤਾਂ ਖ਼ਤਮ ਹੀ ਹੋ ਗਈਆਂ ਵਾ ਜਮਾਂ ਹਾਂ ਤੇ ਅ ਤ ਤੁਹਾਡੇ ਪਾਪਾ ਨੇ ਅਕਾਊਂਟਰ ਰੱਖਿਆ ਵਾ
ਨਈ-ਨਈ ਓ ਸਭ ਖੁਦ ਹੀ ਵੇਖਦੇ ਨੇ ਸਭ ਕੁਛ
ਨਈ ਤੇ ਫਿਰ ਸੋਫਟਵੇਅਰ ਤਾਂ ਹੋਊਗਾ ਜਿਦੇ ਵਿੱਚ ਬਿੱਲ ਰਿਕਾਰਡ ਕਰਦੇ ਹੋਣਗੇ।
ਹਾਂਜੀ-ਹਾਂਜੀ
ਓ ਕੇੜਾ ਸੋਫਟਵੇਅਰ ਆ
ਮਤਲਬ ਮੈਂ ਐਵੇਂ ਕਦੇ ਪੁੱਜਿਆ ਤਾਂ ਨਈ ਪਰ ਮੈਂ ਤੁਹਾਨੂੰ ਪੁੱਛ ਕੇ ਦੱਸੂੰਗੀ।
ਅੱਛਾ ਨਈ ਮਲਬ ਵੀ ਇੱਕਦਾ ਅਕਾਊਂਟਰ ਦਤਾ ਸੀ ਨਾ ਮਲਬ ਜੀ ਐਸ ਟੀ ਨੰਬਰ ਦਿੱਤਾ ਇੱਕ ਜੀ ਐਸ ਟੀ ਨੰਬਰ ਦੋ ਹੁੰਦੇ ਆ ਰੈਗੂਲਰ ਤੇ ਕੰਪੋਟੀਸ਼ਨ
ਹਾਂਜੀ ਨਈ ਬਟ ਇਨਾ ਇਹਨਾਂ ਨਾ ਇ ਹਾਂਜੀ ਨਈ ਨਾਲੇ ਨਾ ਇੰਨਾ ਵੱਡਾ ਬਿਜਨਸ ਹੈ ਨੀ ਬੋਤ ਛੋਟਾ ਜਿਹਾ ਹੈ ਤਾਂ ਫੇਰ ਮੈਨੂੰ ਇੰਨਾ ਕੁੱਝ ਇਨਾ ਪਤਾ ਵੀ ਨੀ ਇਹਨਾਂ ਪਾਪਾ ਈ ਫੇਰ ਸਭ ਦੇਖਦੇ ਨੇ।
ਅੱਛਾ-ਅੱਛਾ ਮੈਂ ਕਿਤੇ ਅਕਾਊਂਟੈਂਟ ਰੱਖਿਆ ਵਾ ਅਕਾਊਟੈਂਟ ਦੀ ਨੀਡ ਹੁੰਦੀ ਹੈ ਬਿਜਨਸ ਦੇ ਵਿੱਚ ਔਰ ਫਿਰ ਹਾਂ।
ਹਾਂਜੀ ਓ ਮਤਲਬ ਆਈ ਟੀ ਆਰ ਵਗੈਰਾ ਫਾਈਲ ਕਰਨ ਵਸਤੇ
ਹਾਂ ਓ ਫਿਰ ਸੀਨੀਅਰ ਐਕਿਊਟੰਟ ਕਰਦਾ ਹੋਣਾ।
ਹਾਂਜੀ ਓਕੇ ਮਤਲਬ ਮੈਂ ਸੁਣਿਆ ਇਹਦੇ ਬਾਰੇ ਕਿਉਂਕਿ ਮੈਂ ਟਵਲਥ ਚ' ਕੋਮਰਸ ਲੈ ਲਿੱਤੀ ਹੋਈ ਸੀ।
ਅੱਛਾ ਕੋਮਰਸ ਰੱਖੀ ਸੀ ਤੁਸੀਂ ਟਵੈਲਵ ਚ
ਹਾਂਜੀ
ਅੱਛਾ ਤੁਸੀਂ ਫੇਿਰ ਬੀ ਕੌਮ ਕਰਨੇ ਸੀ।
ਨਹੀਂ ਪਰ ਮੈਨੂੰ ਨਾ ਮਨ ਨਹੀਂ ਸੀਗਾ ਮਤਲਬ ਮੇਰਾ ਨਾ ਮਨ ਬੜਾ ਬਦਲਦਾ ਰਹਿੰਦਾ ਹੈ। ਕਦੇ ਇਹ ਕਰਲੋ ਕਦੇ ਉਹ ਕਰਲੋ ਤਾਂ ਮਤਲਬ ਮੈਨੂੰ ਐ ਸੀ। ਕਿ ਮੈਨੂੰ ਮਤਲਬ ਇੰਨਾ ਜ਼ਿਆਦਾ ਇੰਟਰਸਟ ਹਾਂਜੀ ਹਾਂਜੀ ਮੈਨੂੰ ਇੰਟਰਸਟ ਨਹੀਂ ਸੀ ਬੀਕੋਮ ਵਿੱਚ ਨਾਲੇ ਮੈਂ ਦੇਖ ਖਦੀ ਸੀ ਕਿ ਸਭ ਉਹੀ ਕਰ ਰਹੇ ਨੇ ਤਾਂ ਮੈਨੂੰ ਕੁਛ ਡਿਫਰੈਂਟ ਕਰਨਾ ਸੀਗਾ।
ਹਾਂ ਇਹ ਵੀ ਗੱਲ ਆ।
ਹਾਂਜੀ ਉਹੀ ਹੈ ਨਾ ਫੇਰ ਸਭ ਜਿਹੜੇ ਰਾਹੇ ਜਾ ਰਹੇ ਨੇ ਉਸਸੀ ਰਾਏ ਚਲੇ ਜਾਓ ਮੈਂ ਜਦੋਂ ਡਿਸੀਜ਼ਨ ਲਿਆ ਸੀ ਮੇਰੀ ਮੰਮਾ ਨੇ ਤਾਂ ਜਿੱਦਾਂ ਮੈਨੂੰ ਕਿਹਾ ਸੀ ਪਾਗਲਵਾਂਗੀ ਕੋਮਰਸ ਤੋਂ ਬੀਏ ਚ ਜਾ ਰਹੀ ਹੈ ਬੀਏ ਚ ਓਨਰਸ ਕਰਦੀ ਪਈ ਇਕੋਨੋਮਿਕਸ ਮੈਂ ਉਹੀ ਕਿਹਾ ਕਿ ਨਹੀਂ ਮੰਮਾ ਮੈਨੂੰ ਕਰਨਾ ਯਾਰ
ਹਾਂਜੀ, ਹੋਰ ਤੁਸੀਂ ਦੱਸੋ?
ਮੈਂ ਠੀਕ ਵਧੀਆ।
ਹਾਂਜੀ ਨਾਲੇ ਤੁਹਾਡੇ ਜਿਵੇਂ ਫੇਵਰੇਟ ਸਬਜੈਕਟ ਕਿਹੜੇ ਸੀ ਟਵੈਲਥ ਵਿੱਚ?
ਮੇਰਾ ਸਿਗਾ ਇਂਗਲਿਸ਼ ਲਿਟਰੇਚਰ ਸਭ ਤੋਂ ਫੇਵਰੇਟ ਸਬਜੈਕਟ ਸੀਗਾ। ਨਹੀਂ ਮੈਂ ਨਾ ਆਰਟਸ ਲਿੱਤੀ ਸੀ ਆਪਣੇ ਮੇਰਾ ਬਾਰਵੀਂ ਤੋਂ ਬਾਅਦ ਇੰਟਰਸਟ ਪਿਆ ਬਿਜਨਸ ਦੇ ਵਿੱਚ।
ਅੱਛਾ ਅਤੇ ਮਤਲਬ ਆਰਟਸ ਤੁਹਾਨੂੰ ਵਧੀਆ ਲੱਗਦੀ ਸੀਗੀ।
ਆਰਟਸ ਹਾਂਜੀ ਵਧੀਆ ਲੱਗਦੇ ਸੀ ਵਧੀਆ ਕਿਉਂਕਿ ਸਬਜੈਕਟ ਸੌਖੇ ਸੀਗੇ ਤਾਂ ਹੈਂ
ਹਾਂਜੀ ਤੇ ਕਿਹੜੇ ਸਬਜੈਕਟ ਰੱਖੇ ਸੀ ਤੁਸੀਂ?
ਮੇਰੇ ਕੋਲ ਸੀਗੇ ਜੀਓਗ੍ਰਾਫੀ, ਪੋਲੀਟੀਕਲ ਤੇ ਇੱਕ ਇੰਗਲਿਸ਼ ਲਿਟਰੇਚਰ ਗਿਆਰਵੀਂ ਚ ਐਂ ਗਿਆਰਵੀਂ ਚ ਸੀਗੇ ਜਓਗ੍ਰਫੀ। ਪੋਲੀਟੀਕਲ ਸਾਇੰਸ, ਤੇ ਹਿਸਟਰੀ।
ਓਕੇ ਓ
ਫਿਰ ਬਾਰਵੀਂ ਚ ਮੈਂ ਜਗ੍ਹਾ ਤੇ ਪਲਟੀਕਲ ਆਹੋ ਦੂਸਰੀ ਇੰਗਲਿਸ਼ ਲਿਟਰੇਚਰ ਰੱਖ ਲਈ।
ਅੱਛਾ ਅੱਛਾ ਤੁਸੀਂ ਮਤਲਬ ਇਲੈਵਨ ਚ, ਓਕੇ ਓਕੇ।
ਹਾਂਜੀ ਇਲੈਵਨਥ ਮੇਰੀ ਗੌਰਮੈਂਟ ਕੀਤੀ ਹੈ ਨਾ ਤਾਂ
ਓਕੇ ਕਚਾ ਤੁਸੀਂ ਇਕਨੋਮਿਕਸ ਨਹੀਂ ਰੱਖੀ ਸੀ?
ਇਕੋਨੋਮਿਕਸ ਨਹੀਂ। ਇਕੋਨੋਮਿਕਸ ਕਿਸੇ ਨੇ ਦੱਸਿਆ ਹੀ ਨਹੀਂ ਕੁਛ ਸਬਜੈਕਟ ਵੀ ਹੈਣੇ ਸੀਗਾ ਸਕੂਲ ਦੇ ਵਿੱਚ।
ਅੱਛਾ ਨਹੀਂ ਤੁਸੀਂ ਪੁੱਛ ਰਹੇ ਸੀ ਨਾ ਇਕੋਨੋਮਿਕਸ ਦਾ ਤਾਂ ਮੈਨੂੰ ਲੱਗਿਆ ਸ਼ਾਇਦ ਤੁਸੀਂਲੈਵਨਥ ਟਵਲਥ ਚ ਰੱਖ ਹੋਣੀ ਇਕੋਨੋਮਿਕਸ
ਨਹੀਂ ਨਹੀਂ ਨਹੀਂ। ਓ ਕਿਸੇ ਨੇ ਦੱਸਿਆ ਹੀ ਨੀ ਨਾ ਮੈਨੂੰ ਬਾਰਵੀਂ ਤੋਂ ਬਾਅਦ ਪਤਾ ਲੱਗਾ। ਇਕੋਨੋਮਿਕਸ ਦਾ ਕਹਿੰਦੇ ਇਥੇ ਬਿਜਨਸ ਵੀ ਹੁੰਦਾ ਇਦਾਂ।
ਹਾਂਜੀ ਨਈਂ-ਨਈਂ ਪਤਾ ਮੇਰੇ ਮੰਮਾ ਨੂੰ ਵੀ ਮਤਲਬ ਮੇਰੇ ਮੰਮਾ ਨੇ ਵੀ ਜਦੋਂ ਆਰਟਸ ਲਈ ਸੀ ਉਹਨਾਂ ਨੂੰ ਕਿਸੇ ਨੇ ਦੱਸਿਆ ਹੀ ਨਈ ਕਿ ਬਈ ਆ ਉਸ ਵੇਲੇ ਤਾਂ ਨਾ ਆਰਟਸ ਵਿੱਚ ਉਹਨਾਂ ਨੇ ਡਰੋਇੰਗ ਲਈ ਉਹਨਾਂ ਨੂੰ ਲੱਗਿਆ ਕਿ ਉਹਦੇ ਨਾਲ ਵੀ ਬੜਾ ਪ੍ਰੋਫਿਟ ਹੋਣਾ ਹੁੰਦਾ। ਬਟ ਕਿਸੇ ਨੇ ਉਹਨਾਂ ਨੂੰ ਦੱਸਿਆ ਹੀ ਨਈ ਕਿ ਬਾਕੀ ਸਬਜੈਕਟਸ ਵੀ ਲੈ ਸਕਦੇ ਆ ਨਾਲੇ ਉਹਨਾਂ ਦੇ ਬੈਸਟ ਫਰੈਂਡ ਜਿਹੜੀ ਸੀਗੀਆਂ-ਸੀਗੀਆਂ ਉਹਨਾਂ ਨੇ ਕਾਫੀ ਵਧੀਆ ਸਬਜੈਕਟ ਲੈ ਲਏ ਸੀ ਉਹੀ ਨਾ ਕਿ ਕੋਈ ਗਾਈਡ ਕਰਨ ਵਾਲਾ ਨਹੀਂ ਸੀ। ਬੱਚਿਆਂ ਨੂੰ ਇਹ ਹੁੰਦਾ ਕਿ ਗਾਈਡ ਕਰਨ ਵਾਲਾ ਵਧੀਆ ਮਿਲ ਜੇ ਨਾ ਫਿਰ ਉਹ ਦਾ ਸੈਟ ਹੋ ਜਾਂਦਾ ਕੋਈ
ਹਾਂ ਬਿਲਕੁਲ ਇਹ ਵੀ ਤਾਂ ਸਹੀ ਹੈ ਕਿਉਂਕਿ ਮੈਂ ਕੁਛ ਨਾ ਇਹ ਗੱਲ ਆ ਮਤਲਬ ਵੀ ਜੋ ਆਪਣਾ ਮਨ ਕਰਦਾ ਨਾ ਮੈਂ ਤਾਂ ਕਹਿੰਦਾ ਵੀ ਉਹ ਕਰੋ। ਕਿਉਂਕਿ ਆਪਾਂ ਨੂੰ ਬਹੁਤੇ ਲੋਕ ਹਨਾ ਸਲਾਹ ਦੇ ਦਿੰਦੇ ਆ, ਤੇ ਆਪਣਾ ਫਿਰ ਮਨ ਥੋੜ੍ਹਾ ਜਿਹਾ ਭਟਕ ਜਾਂਦਾ।
ਹਾਂਜੀ।
ਸੋਚਦੇ ਆ ਬਈ ਯਾਰ ਨਈ ਆਹ ਨਈ ਆਹ ਕਰ ਲਈਏ ਹੁਣ ਮੈਨੂੰ ਕਿਹੈ ਨੇ ਮੈਨੁ ਕੋਈ ਸਲਾਹ ਦਿੱ ਤੀ ਸੀ ਕਿ ਦਸਵੀਂ ਦੇ ਵਿੱਚ ਵੀ ਤੂੰ ਸਾਈਕੋਲੋਜੀ ਰੱਖ ਲਾ।
ਹਾਂਜੀ।
ਠੀਕ ਹੈ, ਤੇ ਪਰ ਮੈਂ ਕੀ ਕਿਹਾ ਮੈਂ ਕਿਹਾ ਬਈ ਕੋਈ ਗੱਲ ਨੀ ਰੱਖ ਲਾਗੇ। ਤੇ ਫੇਰ ਮੇਨ ਵੀ ਉਹ ਮੈਂ ਫਿਰ ਡੈਡੀ ਨਾਲ ਗੱਲ ਕੀਤੀ ਡੈਡੀ ਕਹਿੰਦੇ ਵੀ ਵੇਖਲਾ ਤੂੰ ਫੇਰ ਮੈਂ ਫੇਰ ਕਿਸੇ ਹੋਰ ਨੇ ਸਲਾਹ ਦਿੱਤੀ ਫੇਰ ਕਿਸੇ ਹੋਰ ਨੇ। ਮੈਂ ਤਾਂ ਮਤਲਬ ਵੀ ਚੁੱਪ ਕਰ ਗਿਆ ਮੈਂ ਕਿਹਾ ਮੈਂ ਸੁਣੀ ਗਿਆ ਮਲ ਬੋਲੌ ਕੋਈ ਰਿਐਕਸ਼ਨ ਨੀ ਕੀਤਾ।
ਹਾਂਜੀ।
ਤੇ ਫੇਰ ਮੈਂ ਆਰਟਸ ਹੀ ਰੱਖ ਲਏ।
ਹਾਂਜੀ, ਨਈਂ ਵਧੀਆ ਕੀਤਾ ਪਤਾ ਉਹੀ ਹੈ ਨਾ ਕਿ ਜਿਹੜਾ ਮਨ ਨੂੰ ਪਰ ਕਰੋ ਫਿਰ ਦੁਨੀਆਂ ਤਾਂ ਵੀ ਕਹਿੰਦੀ ਹੈ ਜੇ ਤੁਸੀਂ ਮੰਨ ਦਾ ਕਰੋ ਦੁਨੀਆਂ ਤੇ ਤਾਂ ਵੀ ਕੁੱਝ ਬੋਲੇਗੀ ਜੇ ਮੰਨਦੇ ਨਾ ਕਰੋ।
ਹੂੰ ਬਿਲਕੁਲ-ਬਿਲਕੁਲ।
ਹਾਂਜੀ ਉਹੀ ਕਹਿੰਦੇ ਆ ਨਾ ਚਾਰ ਲੋਕੀ ਕਵਾਂਗੇ ਉਹ ਵੀ ਅਗਰ ਅਸੀਂ ਸੋਚਾਂਗੇ ਤੇ ਫੇਰ ਚਾਰ ਲੋਕ ਕੀ ਸੋਚਾਂਗੇ।
ਆਹੋ ਆਪਾਂ ਕੁਛ ਇਹੀ ਗੱਲ ਹੋ ਜਾਂਦੀ ਹੈ ਨ ਵੀ ਆਪਾਂ ਸੋਚ ਲੈਂਦੇ ਹਾਂ ਵੀ ਆਪਾਂ ਇਹ ਕੰਮ ਕਰਾਂਗੇ ਤੇ ਚਾਰ ਲੋਕੀ ਕੀ ਕਹਿਣਗੇ।
ਹਾਂਜੀ, ਉਹੀ ਆ ਪਰ ਦੁਨੀਆ ਚ ਸੰਤੁਸ਼ਟ ਤਾਂ ਅਸੀਂ ਆਪਣੇ ਆਪ ਨੂੰ ਹੀ ਕਰਨਾ ਹੈ ਨਾ ਕਿ ਅਸੀਂ ਕੀ ਕੀਤ ਤਾਂ ਲਾਈਫ ਚ ਜੇ ਅਸੀਂ ਇਹੀ ਸੋਚਾਂਗੇ ਕਿ ਬਈ ਆਹ ਲੋਕਾਂ ਨੇ ਕੀ ਕਹਿਣਾ ਕੀ ਕਹਿਣਾ ਲੋਕਾਂ ਨੇ ਕਿਹੜਾ ਸਾਨੂੰ ਖੁਸ਼ੀਆਂ ਦੇ ਦੇਣੀਆਂ ਨੇ, ਲੋਕਾਂ ਨੇ ਕਿਹੜਾ ਸਾਨੂੰ ਪੈਸਾ ਦੇ ਦੇਣ ਉਹਨਾਂ ਨਾਲ ਤੇ ਤ ਤਦ ਵੀ ਮਖੋਲ ਹੀ ਕਰਨਾ, ਤਦ ਵੀ ਮਖੋਲ ਹੀ ਕਰਨਾ।
ਹੂੰ ਬਿਲ
ਮਤਲਬ ਇਹ ਤਾਂ ਉਸੂਲ ਏ ਕੇ ਜਿਹੜਾ ਉੱਤੇ ਹੋਏ ਉਹਨੂੰ ਡਿਗਾ ਦੋ। ਤੇ ਜਿਹੜਾ ਨੀਚੇ ਆ ਉਹਨੂੰ ਵੀ ਦਬਾਈ ਜਾਓ।
ਸਹੀ ਗੱਲ ਆ।
ਹਾਂਜੀ।
ਅੱਛਾ ਬਿਲਕੁਲ ਸਹੀ ਗੱਲ ਆ।
ਹਾਂਜੀ, ਉਹੀ ਆ ਬਸ। ਚਲੋ ਹੁਣ ਤਾਂ ਚਲੋ ਕੀ ਕਰ ਸਕਦੇ ਆ ਹੁਣ ਤਾਂ ਆਪਾਂ ਵੱਡੇ ਹੋ ਗਏ ਆ ਆਪੇ ਆਪਣੀ ਕਰਾਂਗੇ ਜਿਹੜਾ-ਜਿਹੜਾ ਮਨ ਕਰੇਗਾ। ਉਹੀ ਕਰਨਾ ਹੁਣ ਬਣਦਾ ਹੈ ਨਈ ਤਾਂ ਫੇਰ ਹਮੇਸ਼ਾ ਤਾਂ ਪੇਰੈਂਟਸ ਦੀ ਹੀ ਪਰਮਿਸ਼ਨ ਲੈ ਨੇ ਆ ਹਰ ਚੀਜ਼ ਲਈ ਹਾਂਜੀ ਚਲੋ ਜੀ ਮੈਨੂੰ ਗੱਲ ਕਰ ਕੇ ਬੌਤ ਵਧੀਆ ਲੱਗਿਆ
ਮੈਨੂੰ ਵੀ ਬੋਧ ਵਦੀਆ ਲੱਗਾ ਪਾਸਤਾ ਖਾ, ਖਾਣਾ ਵਾ ਪਾਸਤਾ ਪਾਸਤਾ-ਪਾਸਤਾ
ਆਂਜੀ ਨਈ ਮੈਂ ਤਾ ਨਈ ਖਾਂਦੀ।
ਮੈਂ ਲੈਣ ਲੱਗਾ ਈ ਪਾਸਤਾ ਹੈਗਾ ਵੀਰ? ਚਲੋ ਠੀਕ ਐ ਫਿਰ, ਆਪਣੇ ਕਿੰਨਾ ਕੁ ਹੋਰ ਰੈ ਗਿਆ ਅ ਹੋ ਗਿਆ।
ਹਾਂਜੀ ਬਸ ਹੋ ਗਿਆ ਟਾਈਮ ਤਾਂ ਮੈਂ ਹੁਣ ਨਾ ਤੁਆਨੂੰ ਬਾਅਦ 'ਚ ਕਾੱਲ ਕਰੂੰਗੀ ਕਿਉਂਕਿ ਹੁਣੇ ਮੈਨੂੰ ਥੋੜ੍ਹਾ ਕੰਮ ਐ ਤਾ ਮੈਨੂੰ ਜਾਣਾ
ਕਰੋ ਟੁਮੋਰੋ ਤੁਹੀਂ ਕਰਨਾ ਵਾ ਆਪਣੇ ਬਾਰਾਂ- ਸਾਢੇ ਬਾਰਾਂ ਏਨੇ ਵਜੇ ਤਾਂ ਮਲ ਵੀ ਫਰੀ ਹੋਓਗੇ ਤੁਸੀਂ?
ਹਾਂਜੀ-ਹਾਂਜੀ।
ਚਲੋ ਠੀਕ ਐ, ਮੈਂ ਇੱਕ ਵਾਰੀ ਥਾਨੂੰ ਕਾੱਲ ਗਾ ਕੇ ਪੁੱਛ ਹੋਰ ਠੀਕ ਐ?
ਹਾਂਜੀ-ਹਾਂਜੀ ਓਕੇ ਜੀ, ਓਕੇ ਜੀ ਸਾਸ਼੍ਰੀਕਾਲ।
ਹਾਂ ਸਸਰੀਕ।